ਹੈਲੋ। ਹੈਲੋ ਹਾਂ ਸਾਕਸ਼ੀ ਵਧੀਆ ਤੂੰ ਦੱਸ ਭੈਣ ਕੀ ਹਾਲ ਚਾਲ ਆ?
ਵਧੀਆ, ਵਧੀਆ ਕੀ ਕਰ ਰਹੀ
ਕੁਛ ਨੀ ਬਹਿਣ ਪੜੀ ਤੀ ਉਹ ਇਤਨੀ ਥਕਾਵਟ ਹੋ ਗੀ ਨਾ ਕੱਲ ਪਾਲਟੀ ਮਾ ਤੇ ਸੱਚੀ ਸਿਰ
ਉੱਠਿਆ ਹੀ ਨਹੀਂ ਜਾ ਰਿਹਾ ਕੱਲ ਤੋਂ ਬਾਅਦ
ਹਾਂ ਸਿਰਮਾ ਦਰਦ ਮਾਰਾ ਜ਼ੁਕਾਮ ਇਤਨੋ ਹੋ ਗਿਆ ਬਸ ਪਤਾ ਨੀ ਕਿਆ ਹੋ ਗਿਆ ਯਾਰ ਹੋਰ ਤੂੰ ਬਤਾ ਫੋਟੋ ਫੋਟੁ ਹੇ ਕੀ ਥਾਪਾ ਸਾਰਾ ਆਪ
ਕੀ ਕਹਿ ਰਹੀ
ਮ ਕਾ ਫੋਟੋਆਂ ਫੋਟੁਆਂ ਮਿਲ ਗੀ ਸਾਰਿਆਂ ਨੂੰ
ਨਾ ਯਾਰ ਘਟ ਘਟ ਆਈ ਨੇ ਮੇਰੇ ਕੋਲ ਯਾਰ ਤੂੰ ਵੇਖਿਆ ਸੀ ਉਹ ਕੁੜੀ ਕਿੰਨੀਓ ਔਖੀ ਹੋ ਰਹੀ ਤੀ ਸਾਡੇ ਤੇ ਜਦੋਂ ਆਪਾਂ ਫੋਟੋ ਖਿਚਵਾ ਰਹੇ ਸੀ ਸਾਈਡ ਹੀ ਨਹੀਂੀ ਹਟ ਰਹੀ ਸੀ ਆਪਣੀ ਫੋਟੋ ਚ ਖਿਚਣ ਚੀ ਲੱਗ ਰਹੀ ਸੀ ਕਈ ਕੁੜੀਆਂ ਨੂੰ ਐਟੀਟਿਊਡ ਨਹੀਂ ਆ ਜਾਂਦਾ
ਹਾਂ ਉਹੀ ਕੰਮ ਓਦਾ ਸੀ ਚੱਲ ਯਾਰ ਕਿਆ ਕਰਾਂ ਵ ਯਾਰ ਕੁੜੀਆਂ ਦਾ ਇੱਦਾਂ ਦਾ ਹੀ ਕੰਮ ਹੁੰਦਾ ਏ ਤੇ ਪਾਇਆ ਪਤਾਨੇ ਕੀ ਸੀ ਇੰਨਾ ਘਟੀਆ ਜਿਹਾ
ਸਹੀ ਗੱਲ ਹੈ ਪਤਾ ਨੀ ਕੀ ਕੱਪੜੇ ਜੇ ਪਾਏ ਸੀ
ਹਮ ਤੇ ਸਾੜੀਆਂ ਹੀ ਪਾ ਕੇ ਆਈ ਸੀ ਜ਼ਿਆਦਾਤਰ ਤਾਂ ਵੈਸੇ ਨਾ
ਹਮ ਸਾੜੀ ਆਹ ਹੁਣ ਨਾ ਸਾੜੀ ਦਾ ਹੀ ਟਰੈਂਡ ਚੱਲਦਾ ਹੈ ਜ਼ਿਆਦਾਤਰ
ਹਾਂ ਤਾਂ ਗੱਲ ਹੈਗੀ ਤੇ ਯਾਰ ਜਦੋਂ ਮਿਸ ਫੇਅਰਵੈੱਲ ਦੀ ਬਾਰੀ ਆਈ ਨਾ ਮੈਨ ਥੋੜਾ ਜਿਆਦਾ ਹੀ ਉਹ ਲੱਗੀਆਂ ਕਿੰਨੀ ਅਹ ਮਾਨੇ ਨਾ ਕੁਛ ਲੱਗਦੀ ਪਈ ਸੀ ਨਾ ਕੁਛ ਸੀ ਇਹਨੂੰ ਕਿ ਮਿਸ ਫੇਅਰਵਲ ਬਣਾ
ਪਰ ਵੋ ਸੀਆ ਤੋਂ ਵੇਖਿਆ ਸੀਆ ਨੂੰ ਅੰਗੇਜਮੈਂਟ ਕਿਵੇਂ ਬਣ ਕੇ ਆਈ ਸੀ ਜਿਵੇਂ ਉਹਦੀ ਅੰਗੇਜਮੈਂਟ ਹੈਗੀ ਆ
ਅੰਗਗੇਜਮੈਂਟ ਲੁ।
ਜਮੀ ਬਰਾਾਈਡਲ ਹੀ ਬਣ ਕੇ ਆ ਗਈ ਸੀ।
ਆਂ ਇੰਨੇ- ਇੰਨੇ ਉੱਪਰੋਂ ਪੱਫ ਜ ਲਾਏ ਹੋਏ ਸੀ ਇਹਨਾਂ ਨੇ ਸਾਰੀਆਂ ਨੇ।
ਇੱਕ ਤਾਂ ਓਦਾਂ ਮੂੰਹ ਉੱਥੋਂ ਹੈ ਵੀ ਇਤਨੀ।
ਉੱਪਰ ਤੋਂ ਅੰਗੇਜਮੈਂਟ ਲੁੱਕ ਹਮ
ਯਾਰ ਓਦਾ ਕੀ ਨਾਂ ਹੈ ਮੈਂ ਤੂੰ ਭੁੱਲ ਗਈ ਸੀ। ਉਹ ਪ੍ਰੈਜੀਡੈਂਟ ਬਣੀ ਸੀ ਜਿਹੜੀ ਲਪ੍ਰੀਤ ਯਾਰ ਨੇ ਨੇ ਬ ਉਹਨੇ ਬਣਨਾ ਚਾਹੀਦਾ ਸੀ।
ਅੱਛਾ। ਯਾਰ ਮਨੂੰ ਤਾਂ ਕੋਈ ਨੀ ਅੱਛੀ ਲੱਗ ਰਹੀ ਤ ਚਲ ਮੈਂ ਸੱਚ ਬਤਾਉ ਤਾਂ ਇਹ ਇੱਕ ਵਾਰੀ ਨਿਊ ਵੀ ਨ ਹੈ। ਹਾਂ। ਇਹ ਇੱਕ ਵਾਰੀ ਨਿਊ ਵੀ ਨ ਕਿਸੇ ਨੇ ਚੱਲ ਤਾਜ਼ੀ ਦੇ ਦੀ ਉਹ ਚੱਲ ਫੋਟੋ- ਫੋਟੋਆਂ ਤਵਾ ਲ ਲਈ ਕਿਸੇ ਨੇ ਫੋਵਾ ਮਲ ਫਿਰ
ਹੋਰ ਤੁਸੀਂ ਸਿਮਰਨ ਦੇ ਨਾਲ ਵੀ ਨੀ ਖਿਚਵਾਈ ਫੋਟੋ ਫੇਰਵੈੱਲ ਤੇ।
ਤਰਵਾਈ ਨੀ ਉਹਨੇ ਮੇਰੇ ਨਾਲ ਵੀ। ਬਹੁ ਤਾਂ ਉਦੇ ਨਾਲ ਹੀ ਰਹੀ ਤੇ ਫੇਰ
ਆਪਣੀ ਭਾਵਨਾ ਏਦੇ ਨਾਲ ਰੀਲ ਤੋਂ ਬਣਾਈ ਹੋਈ ਸੀ।
ਹਮ, ਮੇਰੇ ਸਾਥ ਨਹੀਂ ਬਣਾਈ ਉਹੇ ਨਾ ਮੁਝੇ ਬੁਲਾਇਆ।
ਅੱਗੇ ਤੇਰੇ ਨਾਲ ਮਾਈ।
ਨਾ ਮੇਰੀ ਕੋਈ ਦੋਸਤੀ ਨਹੀਂ ਹੈਗੀ ਭੈਣੀ। ਅਸੀ ਤਾਂ ਕੱਲੇ ਬੰਦੇ ਆ।
ਸਹੀ ਗੱਲ ਹੈ ਯਾਰ ਕੋਈ ਨੀ ਚੱਲ ਆਪਾਂ ਹੈ ਤਾਂ।
ਹ। ਮ ਚੱਲ ਕੋਈ ਨਾ।
ਕਿੱਲਾ ਵੀ ਨਾ ਸੋਚ ਆਪਣੇ ਨੂੰ।
ਹਾਂ ਨਹੀਂ ਯਾਰ ਤਾਂ ਗੱਲ ਹੈਗੀ ਹੈ ਯਾਰ ਬਾਕੀ ਕੁਛ ਸਾਰੇ ਤਾਂ ਹੈਗੇ ਹੀ ਹੋ ਮੇਰੇ ਨਾਲ।
ਹਾਂ, ਕੋਈ ਨੀ ਤੂੰ ਵੀ ਬਹੁਤ ਹੈਲਪ ਕੀਤੀ ਹੈ ਸਾਡੀ ਇੰਗਲਿਸ਼ ਦੇ ਇਗਜ਼ਾਮ ਵਿੱਚ ਵੀ ਤੂੰ ਬਹੁਤ ਹੈਲਪ ਕੀਤੀ।
ਹਾਏ! ਮੈਂ ਕਿਹੜੀ ਹੈਲਪ ਕੀਤੀ ਤੇਰੀ। ਹ
ਤੂੰ ਬਿਤਾਨ ਨੀ ਆਈ ਸੀ ਸਾਨੂੰ। ਦੇਖੀ ਤਨੂੰ ਸਮਝਾਇਆ ਸੀ ਤਾਂ ਉਹ ਪੇਪਰ ਚ' ਵੀ ਆਇਆ। ਆਪਾਂ ਲਿਖ ਤੋਂ ਪਾਏ ਕੁਛ ਹੁਣ ਆਪਾਂ ਓਦੇ ਵਿੱਚ ਵੀ ਖਾਲੀ ਛੋੜ ਕੇ ਆਉਣਾ ਸੀ।
ਚੱਲ ਨਹੀਂ, ਕੋਈ ਗੱਲ ਨੀ ਵੈਸੇ ਇੰਗਲਿਸ਼
ਠੀਕ ਗਿਆ ਸੀ ਯਾਰ, ਠੀਕ -ਠੀਕ ਸਹੀ ਤੂੰ ਦੱਸ ਤੇਰਾ ਕਿਵੇਂ ਗਿਆ ਸੀ।
ਮੇਰਾ ਵੀ ਠੀਕ ਹੋਇਆ ਸੀ। ਮੈਨੂੰ ਏਦਾਂ ਹੀ ਉਹਦੀ ਮੁਸਕਾਨ ਨਾਲ ਮੇਰੀ ਨ ਪ੍ਰਤੂਤਾ ਹੈਗੀ। ਯਾਰ ਉਹਦੇ ਕੀ ਹੋਇਆ ਸੀ ਉਸ ਦਿਨ? ਪੁੱਛੇ ਨੀ ਤੂੰ ਇਹਨਾਂ ਨੂੰ ਕਿਸੇ ਨੂੰ? ਮੁਮਤਾਜ ਮੈਮ ਵਾਲੀ ਵਾਲਾ ਸੀ ਨੀ ਤੁ। ਪੁੱਛਾ। ਅਰੇ ਵੇ ਕੋ ਛੋਟੀ ਜਿਹੀ ਕਾਲੀ ਜੀ ਕੁੜੀ ਨੀ ਹੈਗੀ ਇੱਕ। ਵੀ ਓ ਸੀ ਚ' ਵੀ ਹੈਗ ਵੀ ਓਹ ਮਹਿਕ- ਮਹਿਕ। ਹਾਂ, ਓ ਕੁੜੀ
ਕਿਹਾ ਬੀ ਜਹਾਂ ਤੁਸੀ ਖੜੇ ਹੋ ਨਾ ਵਹਾਂ ਖੜ -ਖੜੇ ਹੋਨੇ ਕੇ ਲਾਇਕ ਨਈ ਕੁਛ ਐਸਾ ਕੁਛ ਕਹਾ ਹੈ। ਸ਼ਾਇਦ।
ਮੁਮਤਾਜ ਮੈਮ ਤ ਓਹਨੂੰ ਐਂ ਕਹਿ ਤਾ ਸੀ ਓਹਨੂੰ। ਨਈ ਮੈਂ ਤਾਂ ਓਸ ਰੂਮ ਚ ਹੈਗੇ ਤੇ ਅਗਲੇ ਵਾਲੇ ਚ' ਸੀ ਅਸੀ ਤਾਂ।
ਹਾਂ -ਹਾਂ ਮੈਨੂੰ ਮੈਹਕ ਕੋਰ ਦੱਸ ਰੀ ਸੀ। ਤੇ ਓਹਨਾਂ ਨੇ ਦੱਸਿਆ ਬੀ ਮੈਮ ਨੇ ਓਹਨੂੰ ਕਿਹਾ, ਤੇ ਓ ਉਠ ਕੇ ਚਲੀ ਗਈ ਸੀ।
ਏ ਵੀ ਪੰਗਾ ਈ ਯਾਰ। ਕੁੜੀਆਂ ਕਿੰਨੀਆਂ ਖ਼ਰਾਬ ਹੁੰਦੀਆਂ ਨੇ।
ਉਸ ਨੇ ਮੈਮ ਨੂੰ ਐਵੇਂ ਕਹਿ ਦਿੱਤਾ।
ਓ ਵੀ ਮੁਮਤਾਜ ਨੂੰ ਯਾਰ ਮੁਮਤਾਜ ਦੇ ਤਾ ਅਗੇ ਸਾਡੀ ਜੁਬਾਨ ਈ ਨੀ ਖੁੱਲਦੀ। ਏਨੀ ਫਿਸਲਦੀ ਏ।
ਯਾਰ ਫੇਰ ਮੈਮ ਅੱਗੇ ਤੋਂ ਕੁਛ ਨੀ ਕਹਿ ਪਾਈ।
ਨਈ ਮੈਮ ਨੇ ਤਾਂ ਪਤਾ ਨੀ ਯਾਰ ਕੁਛ ਕਿਹਾ ਵੀ ਹੈਗਾ ਨਹੀਂ ਓ ਤਾਂ ਵੈਸੇ ਵੀ ਰੋਣੇ ਦਾ ਮੂੰਹ ਬਣਾ ਲੈਂਦੀ। ਜਦ ਉਣੁ ਕੋਈ ਕੁੱਛ ਕਰਦੇ।
ਏਹ ਨਹੀਂ ਮੈਮ, ਮੈਮ ਖੁਦ ਵੀ ਮੈਮ ਕਾ ਮੂੰਹ ਉਤਰ ਗਆ ਥਾ।
ਉਸ ਨਾਲ ਏਦਾਂ ਈ ਹੁੰਦਾ ਏ। ਓ ਏਦਾਂ ਕਰਦੀ ਓਈ ਐ ਓਹਦਾ ਉੱਤਰ ਈ ਜਾਂਦਾ ਐ। ਓ ਕਿਸੇ ਦੀ ਸਹਿਣ ਨਈ ਕਰ ਸਕਦੀ। ਪਰ ਸੁਨਾ ਹਰ ਇੱਕ ਨੂੰ ਦਿੰਦੀ ਏ। ਕਿਸੀ
ਹਾਂ, ਏ ਤੋ ਹੈ, ਪਰ ਨਾ ਮੈਂ ਵੇਖਿਆ ਸੀ ਮੈਮ ਦੀ ਸ਼ਕਲ।
ਅੱਛਾ।
ਓਹ ਫਿਰ ਵੀ ਉੱਠ ਕੇ ਚਲੀ ਗਈ ਸੀ, ਓਹਨੇ ਇੱਕ ਵਾਰੀ ਵੀ ਸੋਰੀ ਨੀ ਕਿਹਾ। ਮੈਮ ਨੇ ਕਹਾ ਮੈਂ ਤੇਰੇ ਉੱਪਰ ਕੇਸ ਕਰ ਦਾਂਗੀ, ਤੋ ਕਹਿ ਰੀ ਅੱਗੋਂ ਤੋਂ ਕਰਕੇ ਵਿਖਾਓ। ਕਹਿ ਰਹੀ ਮੈਂ ਕੌਣ ਸੀ ਯੂ-ਪੀ-ਐਸ-ਸੀ ਦਾ ਪੇਪਰ ਦੇ ਰਹੀ ਆਂ। ਕੋਲੇਜ ਦਾ ਹੀ ਤੋ ਹੈ ਫਿਰ ਹੋਜੂਗਾ।
ਬਸ ਸਿਰੇ ਈ ਲਾਇਆ
ਏਹ ਸੁਏ ਮੈਂ ਮੰਮੀ ਨੇ ਮੈਂ ਹ ਸਾਨੂੰ ਆਪ ਹੈਰਾਨੀ ਹੋਈ ਸੀ।
ਹਾਂ ਕਆ ਕਰਾਂ ਯਾਰ ਮੈਡਮਾ ਕਾ ਕੰਮ ਵੀ ਐਸੇ ਈ ਹੋਵਾ।
ਵੀ ਮੈਮ ਨੂੰ ਕਿਵੇਂ ਓਹਨੂੰ ਕੁਛ ਨੀ ਕਹਿਆ, ਮੈਮ ਦਾ ਬਸ ਚਲਦਾ ਓਹਨੂੰ ਥੱਪੜ ਨੀ ਮਾਰ ਦੇੰਦੀ।
ਕਰ ਸਕਣ ਤਾਂ ਬੋਤ ਕੁਛ ਵੀ ਕਰ ਸਕਣ ਟੀਚਰ ਹੈਂ ਵੋ ਤੋ।
ਫੇਰ ਮੈਮ ਨੇ ਔਨੂੰ ਕੁਛ ਵੀ ਨੀ ਕਿਹਾ।
ਹੂੰ, ਯਾਰ ਮੈਨੂੰ ਆ ਨੀ ਸਮਝ ਆ ਰਿਹਾ ਓਹ ਕੁੜੀ ਹੈਗੀ ਕੇਹੜੀ ਸੀ ਮੈਹਕ।
ਓ ਛੋਟੀ ਜੀ ਪੈਂਟ ਟੋਪ ਨੀ ਪਾ ਕੇ ਆਂਦੀ ਸੀ। ਛੋਟੀ ਸੀ ਚੋਟੀ ਹੁੰਦੀ ਸੀ ਓਹਦੀ ਪਤਲੇ ਸੇ ਵਾਲ ਸੇ। ਯਾਦ ਕਰ ਤੂੰ, ਸਾਡੇ ਤੇ ਹਿਸਟਰੀ ਚ ਵੀ ਹੈ ਓ।
ਨਈ ਯਾਰ ਹਿਸਟਰੀ ਚ ਕਿੱਥੇ ਹੈਗੀ ਆ ਓ। ਹਿਸਟਰੀ ਵਾਲੇਆਂ ਦੀ ਕਿਸੀ ਦੀ ਹਿੰਮਤ
ਐਨਾਂ ਦੇ ਮੂ ਚੋ ਈ ਸੁਣਿਆ ਵੀ ਹਿਸਟਰੀ ਚ ਵੀ ਹੈਗੀ ਓ।
ਤੇ ਮੈਂ ਕੁਰ ਕਹਿੰਦੀ ਸੀ ਸਾ ਨਾ ਮੈਂ ਕਹਿ ਰਹੀ ਅਮਨਪ੍ਰੀਤ ਕਹਿੰਦੀ ਸੀ ਸਾਡੀ ਚੀਟਿੰਗ ਵੀ ਨੀ ਹੋਈ ਫਿਰ ਓ ਪਰਚੋਸ ਚ ਇੰਗਲਿਸ਼ ਚ।
ਤੇ ਵਿਆਹ ਹੋ ਗਿਆ।
ਹਾਂ ਸਚੀ ਹੋ ਗਿਆ ਉਹਦਾ ਵਿਆਹ ਤੁਹਾਨੂੰ ਪਤਾ ਹੀ ਨੀ ਲੱਗਿਆ ਅੱਜੇ। ਫੋਟੋ ਭੇਜਾਂਗੇ ਕੋਈ ਨਾ ਮੈਂ ਉਦੇ ਪ੍ਰੁਣੇ ਨਾਲ ਹੈਗੀ ਮੈਂ ਭੇਜਾਂਗੀ ਕੋਈ ਨਾ।
ਹੈਂ ਸੱਚੀ, ਲੇਅਰ ਲੱਗਦਾ ਤਾ ਥਾਂ ਨੀ ਯਾਰ ਓਦਾਂ ਵਿਆਹ ਹੋਜੂ
ਕਿਉ?
ਫੇਰ ਵੀ ਯਾਰ ਇਕਦਮ, ਤੈਨੂੰ ਵੀ ਨੀ ਬੁਲਾਇਆ? ਨੇ
ਨਾ-ਨਾ ਜਮੀ ਵੀ ਨਹੀਂ ਬਤਾਇਆ ਵੀ ਨਹੀਂ ਇਸਨੇ ਤੂੰ।
ਸੱਚੀ ਮਾ?
ਸੱਚੀ ਮਾ।
ਈ ਐਸਾ ਕਿਆ, ਔਰ ਸਾਰਾ ਦਿਨ ਤੋ ਤੇਰੇ ਪਾਸ ਹੀ ਬੈਠੀ ਰਹਿੰਦੀ ਸੀ।
ਬਸ ਯਾਰ ਕੋਈ ਨੀ ਕਿਸੂੰ ਦੱਸਦੀ ਦੁੱਸਦੀ ਵੀ ਕੀ ਚੱਕਰ ਹੈ ਕੀ ਨਹੀਂ ਚੱਕ ਕਰ ਹੈ, ਸਾਰੀ ਇੱਥੇ ਧੋੱਕੇਬਾਜ਼ੀ ਨੇ ਕੋਈ ਕਿਸੇ ਦੀ ਆਪਣੀ ਨਹੀਂ ਹੈਗੀ।
ਅੱਜ ਕੱਲ ਕੋਈ ਨੀ ਕਿਸੇ ਨੂੰ ਦੱਸਦੀ।
ਨਾ-ਨਾ, ਜੋ ਕਲ ਆਪਣੇ ਕੋਈ ਦਿਲ ਦੀ ਗੱਲ ਦੱਸਦੀ ਨੀ ਹੈਗੀ ਕਿਸੇ ਨੂੰ।
ਕੀ ਕਹਿ ਰਹੀ?
ਮੈਂ ਕਹਾ ਅਜ ਦੇ ਟਾਈਮ ਚ ਨੀ ਕੋਈ ਆਪਣੀ ਗੱਲ ਕਿਸੀ ਨੂ ਦਸਦਾ।
ਯਾਰ ਹੋ ਵੀ ਤੋਂ ਸਹੀ ਗੱਲ ਹੈ, ਮੈਨੂੰ ਲੱਗਿਆ ਵੀ ਤੂੰ ਮਜ਼ਾਕ ਚ ਕਹਿ ਰਹੀ ਹੈ।
ਨਹੀਂ ਨਹੀਂ ਸੱਚੀ ਹੋ ਗਿਆ, ਔਦਾ ਵਿਆਹ, ਤੇਰੇ ਕਿੰਨੇ ਟਾਸਕ ਹੋ ਗਏ।
ਮੇਰੇ ਨੌ
ਹੂ
ਹੋਰ ਮੇਰੇ ਬਾਕੀ, ਖਾਲੀ ਜਾ ਰਹੇ ਨੇ, ਤੇਰੇ
ਮੇਰੇ ਵੀ, ਮੇਰੇ ਪੰਦਰਾਂ ਖਾਲੀ ਗਏ ਹੈ ਅ
ਪੰਦਰਾਂ, ਮੇਰੇ ਚਾਰ
ਮੇਰੇ ਪੰਦਰਾਂ ਖਾਲੀ ਚਲੇ ਗਏ, ਅੱਠ ਵਾਰੀ ਪਹਿਲਾਂ ਗ ਤੇਰੀ ਗੱਲਓ ਯ ਇਹ ਹੀ ਬੁੱਕਰੀ ਆ ਮੰਨਨੀ
ਮੈਨੇ ਗਲ ਤੋਂ ਕਰੀ ਥੀ ਯਾਰ, ਉਨੇ ਦੀਦੀ ਨੇ ਕੱਟ ਦਿੱਤੀ। ਦੀਦੀ ਹੈ ਉਹ, ਇਹ ਦੂਜੀ ਜਿਹਨੇ ਮੈਸੇਜ ਕੀਤਾ ਸੀ। ਇੰਨੇ ਲਕਸ਼ਮੀ ਨੇ ਕੋਈ ਮੈਸੇਜ ਤੋਂ ਕਰਿਆ ਹੀ ਨਹੀਂ ਕੱਲ ਮੁੜਕਾ
ਮੇਰੇ ਕੋਲ ਵੀ ਨਹੀਂ ਕੀਤਾ ਐਨੇ ਮੈਸੇਜ, ਲਕਸ਼ਮੀ ਜੀ ਨੇ।
ਹੂ ਵਹੀ ਹੈ
ਮੈਂ ਤੋ ਖਾਲੀ, ਹਾਂ ਹਾਂ ਹਾਂ ਹਾਂ
ਇਹ ਵਹੀ ਮ ਨਾਕ ਤੇ ਸੰਦੂਰ ਜਿਹੜੀ ਆ ਗਈ ਸੀ ਵਾਪਿਸ
ਹਾਂ ਹਾਂ ਹਾਂ ਹਾਂ ਹੀ ਓਹੀ ਉਹੀ ਹੈ
ਤੋ ਵੀ ਤੈਨੂੰ ਉਹੀ ਮਿਲੀ ਸੀ, ਮੈਂਪਾ ਦੇ ਮੈਸ ਗਵਾਣੇ ਨੂੰ
ਮੈ ਨੇ ਵੀ ਤਾਂ ਕੀਤਾ ਸੀ ਉਹਨੂੰ ਮੈਸੇਜ, ਮੈਂ ਵੀ ਕੀਤਾ ਸੀ, ਉਹਨੇ ਕੋਈ ਜਵਾਬ ਹੀ ਨਹੀਂ ਦਿੱਤਾ। ਪਹਿਲਾਂ ਕਹਿੰਦੀ ਮੈਂ ਕਰਾਂਗੀ, ਫੇਰ ਕਹਿੰਦੀ ਮੇਰੀ ਕੀ
ਮਹੀਨੇ ਮੈਂ, ਮੈਂ ਤੈਨੂੰ ਕੱਲ ਪੁੱਛਣ ਲੱਗੀ ਸੀ ਪਰ ਮੈਨੂੰ ਲੱਗਿਆ ਤੂੰ ਐਵੇਂ, ਉਸਨੂੰ ਥੋੜ੍ਹੀ ਨਾ ਕਵੇਂਗੀ
ਚਲ ਕਹੀ ਅਸੀ ਮਾਰਨ ਕੀ ਬਿਮਾਰੀ ਆ, ਤਾਂ ਅਸੀਂ ਕਰ ਹੀ ਲੈਂਦੀ ਇਦਰ, ਚੱਲ ਯਾਰ ਸਾਡੀ ਕੇੜਾ ਕੁਛ ਲੱਗਦੀ ਹੈ, ਉਹ
ਉਹ ਉਹਨਾਂ ਦੀ ਸਾਈਡ ਨਾ, ਨੱਕ ਤੋਂ ਸੰਦੂਰ ਲਾਉਦੇ ਨੇ, ਤੈਨੂੰ ਪਤਾ
ਬਿਹਾਰ ਮੇਂ ਹੈਗੀ ਨਾ ਉਹ, ਤਾਂ ਕਰਕੇ
ਹਾਂ ਉਹਦੇ ਵੀ ਲਉਦੇ ਨੇ, ਤੁਹਾਡੇ ਤੁਹਾਡੇ ਤੇ ਵੀ ਕਰਦੇ ਨੇ, ਮੇਕਅਪ ਪਰ ਘਟ ਕਰਦੇ ਨੇ ਹੈਨਾ।
ਹਾਂ ਸਾਡੇ ਵਿਚ ਤਾਂ ਘੱਟ ਹੀ ਕਰਦੇ ਨੇ, ਯਾਰ ਇੱਕ ਗੱਲ ਨੀ ਹੈਗੀ ਵੀ ਐਸੀਂ ਸੋਚਣ ਵਾਲੀ। ਨਾਕ ਤੋਂ ਲੈ ਕੇ ਸਿੱਧਾ ਉੱਤੇ ਤਕ ਕਮਾਲ ਦੀ ਗੱਲ ਹੈ ਹੈਨਾ
ਹਾਂ ਇਹ ਤੋ ਹੈ
ਮਤਲਬ ਕਿ ਪਤਾ ਹੀ ਨਹੀਂ ਲੱਗਦਾ, ਕੀ ਸਿਸਟਮ ਹੈ ਕੀ ਨਹੀਂ ਬਣਾਇਆ, ਇਹਨੇ ਵੀ ਰੀਤੀ ਰਿਵਾਜ਼ ਬਣਾਏ ਹੋਯੇ ਨੇ
ਇੱਕਦਮ ਤਾਂ ਉਹ ਚਲੀ ਗਈ ਸੀ, ਭਾਰਤੀ ਮੈਡਮ ਨੂੰ, ਉਹਨੇ ਕਿੰਨਾ ਬੋਲਿਆ ਉਹਨੂੰ ਹੈਨਾ।
ਕਿਆ ਪਤਾ ਯਾਰ ਰ ਔਰ ਉਸ ਕੀ ਸਾਰੀ ਹੈ, ਆਰਤੀ ਕੀ ਬੜੀ ਅਸੀਂ ਆ ਕੰਮਾਂ ਪੜ ਰਹੇ ਹਾਂ
ਉਹੀ ਤੂੰ ਮੈਂ ਕਹਿ ਰਹੀ ਸੀ, ਐਡੀ ਦੂਰ ਤੋਂ ਇਹ ਵੋ ਇੱਕ ਕੁੜੀ ਸੀ, ਤੂੰ ਦੇਖ ਕਿ ਚਮਲੀ ਹੋਈ, ਸ਼ੋਰਟ ਕੱਪੜੇ ਪਾ ਕੇ ਫਿਰਨ ਲੱਗੀ ਸੀ, ਕਾੱਲੇਜ ਚ। ਤੂੰ ਵੇਖੀ ਹੈਲੋ
ਗੱਲ ਕਰਤੀ ਹੈ, ਤੂੰ ਕਰ, ਹਾਂ ਹਾਂ ਬੋਲ
ਹੈਲੋ, ਮੈਂ ਕਹਿ ਰਹੀ ਹਾਂ, ਵੀ ਤੂੰਨੇ ਵੇਖੀ ਉਹ ਕੁੜੀ ਜਿਹੜੀ ਸ਼ੋਰਟ ਕੱਪੜੇ ਤੇਰੀ ਆਵਾਜ਼, ਘਟ ਆ ਰਹੀ ਹੈ। ਪਾ ਰਹੀ ਸੀ, ਮੈਂ ਤੈਨੂੰ ਦਿਖਾਈ ਸੁ ਥੀ, ਇੱਕ ਦਿਨ। ਵੋ ਬੀ ਵੋ ਪਤਾ ਕਿੱਧਰੋ ਸੀ, ਵੋ ਯੂਪੀ ਤੋਂ ਥੀ, ਕੁੜੀ
ਕਿਹੜੀ ਕੁੜੀ ਮੈਨੂੰ ਯਾਦ ਨੀ ਹੈਗੀ ਨਹੀਂ ਕਿਹੜੀ ਕੁੜੀ ਦੀ ਗੱਲ ਕਰਦੇ ਪਏ ਸਕੂਲ
ਯਾਰ ਉਹ ਬੜੀ ਸੀ ਤੀ ਯਾਰ ਤੂੰ ਸਾਡੇ ਕਲਾਸ ਚ ਨਹੀਂ ਸੀ ਉਹ ਹੋਸਟਲ ਚ ਰਹਿੰਦੀ ਸੀ, ਚਮਲੀ ਹੋਈ ਸੀ ਫਿਰਦੀ ਰਹਿੰਦੀ ਸੀ, ਕੋਲੇਜ ਚ। ਤੂੰ ਵੇਖੀ ਵੀ ਹੋਣੀ ਕਦੇ
ਉਹਨੇ ਆ ਖਜਮੇਲ ਦੂਰੋਂ
ਉਹੀ ਤਾਂ ਮੈਂ ਕਹਿ ਰਹੀ ਹਾਂ ਹੁਣ ਹੋਸਟਲ ਚ ਰਹਿੰਦੀ ਪਰ ਇੰਨੀ ਚਮਲਦੀ ਹੈ ਉਹ ਆਪਣੇ ਆਪ ਨੂੰ
ਚਲੀ ਜਾਂਦੀ ਬਹਿਣ ਕਮ ਤੇ ਕਮ ਸੁਖੀ ਤਾਂ ਰਹਿੰਦੀ
ਫਿਰ ਯਾਰ ਇੱਥੇ ਕਿਹੜਾ ਦੁਖੀ ਆ ਉਹ ਜਿਹੜੀ ਜਾਂ ਇੱਥੇ ਵੀ ਕੱਟਕ ਵੋ ਨਹੀਂ ਹੋ ਰਹੀ
ਚੱਲੀ ਪਰ ਆਪਾਂ ਕੀ ਲੈਣਾ ਕਿਸੇ ਤੋਂ ਸਤਸੰਗ ਭਰੇ ਪਏ ਆ
ਤੁਹਾਡੇ ਆਪਾਂ ਤਾਂ ਫਸ ਹੀ ਗਏ ਨੇ ਯਾਰ ਇੱਥੇ ਆ ਕੇ
ਸਹੀ ਗੱਲ ਹੈ ਕਦੀ ਪੇਪਰ ਟਸ਼ਨ ਕਦੀ ਅਸਾਈਮੈਂਟ
ਆਪਾਂ ਆਪਾਂ ਟੋਪਿਕ ਕੀ ਸ਼ੁਰੂ ਕੀਤਾ ਸੀ ਔਰ ਆਪਾਂ ਕਿੱਥੇ ਆ ਗਿਆ ਹਨਾ
ਤੇ ਫਿਰ ਹੋਰ ਕੀ ਕਰੀਏ ਬਹੁਤੀ ਭਕਾਈ ਮਾਰਨੀ ਪੈਂਦੀ ਹੈ ਵਿਚ ਅਕਸ਼ੀ ਬੇਬੀ ਹੁਣ ਬਿਨਾਂ ਗੱਲਾਂ ਵਾ ਹੋਣ ਲੱਗ ਪਈਆਂ ਨੇ
ਜੇ ਵੋਹੀ ਵੋਹੀ ਬਾਤ ਹੋ ਜਾਗੀ ਕਬ ਮੈਂ ਬੋਝ ਆ ਇਹ ਮੇਰਾ ਇਹ ਪੇਪਰ ਚੋਂ ਆਏ ਪਰਸੋਂ ਮੇਰਾ ਵੱਡੇ ਕੌਮ ਕਹਿ ਰਹੀ ਬਤਾ ਵੀ ਦਿਓ ਯਾਰ ਤੂੰ ਕਦੋਂ ਕਦੀ ਬਣਾਇਆ ਨਾ ਬਣਾਵ ਮਗਰ ਬਿਤਾ ਦੂੰਗੀ ਯਾਰ ਮੈਂ ਕੋਈ ਨਾ ਅਗਰ ਮਨਾਵਾਂਗੀ ਨਾ ਬਰਡੇ ਹੁਣ ਤਾਂ ਕੋਲ ਕੱਟ ਹੋਣੇ ਹੀ ਵਾਲੀ ਹੈ। ਉਸਕੇ ਬਾਅਦ ਨਾ ਦੁਪਹਿਰੇ ਨੂੰ ਕਰਾਂਗੇ ਯਾਰ ਠੀਕ ਹੈ ਮੇਰੇ ਤੋਂ